ਸਸ੍ਰੀ ਕਾਲ ਜੀ।
ਸਾਸ਼੍ਰੀਕਾਲ ਜੀ ਹੋਰ ਠੀਕ ਓ?
ਮਸ ਵਧੀਆ ਤੁਸੀ
ਹਾਂਜੀ, ਵਧੀਆ ਜੀ ਵਧੀਆ ਹੋਰ ਕੀ ਕਰ ਰੇ ਸੀ?
ਬਸ ਬੈਠੇ ਸੀ ਬੱਚੇ ਤੰਗ ਕਰ ਰੇ ਨੇ ਬੈਠੇ ਆਂ। ਪੇਕੇ ਆ ਕੇ ਤਾਨੂੰ ਪਤਾ ਏ ਥੋੜ੍ਹਾ ਆਰਾਮ ਕਰਨ ਆਨੇ ਆਂ।
ਹੁੰ ਬੱਚੇ ਵੀ ਸ਼ਰਾਰਤਾ ਕਰਦੇ ਨੇ।
ਹਾਂ ਓ ਆਪਣੀਆਂ ਮੌਜਾਂ ਲੈ ਰੇ ਨੇ ਐ ਬਣਾ ਕੇ ਦਿਓ ਓ ਬਣਾ ਕੇ ਦਿਓ।
ਹਾਂ ਵਧੀਆ। ਉੱਧਰ ਮਤਲਬ ਉੱਧਰ ਨੀ ਹੈਗਾ ਨਾ ਸਿਸ ਸਿਸਟਮ ਕੀ, ਉਧਰ ਵੀ ਕੋਈ ਗੁਰਦੁਆਰੇ ਸਾਹਿਬ ਵਗੈਰਾ, ਪੰਜਾਬੀ ਸਿਖਾਉਂਦੇ ਹੋਨਾ।
ਨਹੀਂ- ਨਹੀਂ, ਏਧਰ ਤੇ ਬਈ ਦੇਖੋ ਆਪਾਂ ਪਤਾ ਵੀ ਨਹੀ ਕੀਤਾ ਦਾ ਕੁਛ
ਹਾਂ ਨਹੀਂ ਉੱਧਰ ਘੱਟ ਹੀ ਆਉਂਦਾ, ਕਿਉਂਕਿ ਉਹ ਦੂਸਰੀ ਸਾਈਡ ਪੈਂਦੀ ਨਾ ਉੱਧਰ ਇੰਨੇ ਹੈ ਵੀ ਨਹੀਂ। ਸਾਡੇ ਇੱਧਰ ਜ਼ਿਆਦਾ ਹੈ ਨਾ, ਪਪੂਲੇਸ਼ਨ ਔ ਵਾਲੀ ਜ਼ਿਆਦਾ। ਫੇਰ ਇੱਧਰ ਜ਼ਿਆਦਾ ਆਉਂਦੇ ਨੇ।
ਤੇ ਤੁਹਾਡੀ ਗੁੜੀਆ ਠੀਕ ਹੈ।
ਪਤਾ ਰਹਿੰਦਾ ਫੇਰ।
ਹਮ ਤੁਹਾਡੀ ਗੁੜੀਆਂ ਠੀਕ ਏ।
ਹਾਂਜੀ- ਹਾਂਜੀ ਠੀਕ ਹੈਗੀ ਐ।
ਹੋਰ
ਠੀਕ ਐ, ਹੋਰ ਬਸ ਬੜਾ ਔ ਅਵਾਜ਼ਾ ਆਂਦੀਆਂ ਜੀ ਐ
ਹਾਂਜੀ- ਹਾਂਜੀ ਹੁਣੇ ਈ ਆ ਰਹੀ, ਰਾਤੀ ਦਾ ਪਤਾ ਨੀ ਕਿੰਨਾ ਕਰਦੀ ਏ
ਅ ਹਾਂ ਬੜਾ।
ਬਸ ਇਹ ਕਰਦੀ ਰਹਿੰਦੀ ਏ ਤੰਗ, ਸਮਝ ਨੀ ਆਉਂਦਾ ਇਹਦਾ ਬਈ।
ਤੁਸੀਂ ਕਿੱਧਰ ਜਾ ਰਹੇ ਹੋ ਛੁੱਟੀਆਂ ਚ ਘੁੰਮਣ।
ਦੇਖੋ ਔ ਆਉਣਗੀਆਂ ਦੀਦੀਆਂ, ਬਣਾਣੇ ਆਂ ਪਲੈਨ ਕਿੱਧਰ ਜਾਵਾਂਗੇ ਨੇੜੇ-ਤੇੜੇ। ਘੁੰਮ ਆਈਏ ਜਿਆਦਾ ਦੂਰ ਤੇ ਜਾ ਨਹੀਂ ਸਕਦੇ, ਨੇੜੇ- ਤੇੜੇ ਦੇਖਣੇ ਆ ਕਿੱਧਰ। ਮੋਹਾਲੀ ਹੋ ਗਿਆ ਹਾਂ, ਹਾ ਮੋਹਾਲੀ ਪਹਿਲੇ ਦੇਖ। ਦੇਖਾਂਗੇ, ਉੱਧਰ ਵੀ ਦੀਦੀ ਰਹਿੰਦੇ ਨਾ ਅਗਰ ਉਧਰ ਚਕਰ ਲਗਾ ਫਿਰ ਅੱਗੇ। ਚਲੇ ਜਾਂਗੇ ਮੋਹਾਲੀ ਤੋਂ ਅੱਗੇ, ਕਈ ਜਗ੍ਹਾਹ ਹੈਗੀਆਂ ਠੰਡੀਆਂ। ਉੱਧਰੋਂ ਕਸੋਲੀ ਵੀ ਨੇੜੇ ਪੈਂਦਾ ਏ। ਦੇਖਨੇ ਆਂ
ਹਾਂਜੀ ਵੈਸੇ ਤਾਂ ਚੰਡੀਗੜ੍ਹ ਵੀ ਕਾਫੀ ਹੈ ਜਗ੍ਹਾਹ ਘੁੰਮਣ ਲਾਇਕ ਹੈਨਾ, ਰੋਕ ਗਾਰਡਨ ਵਗੈਰਾ।
ਕਿਸੇ ਕੋਲ ਪੁੱਛ ਲੋੋ ਤੇ ਮਤਲਬ ਪਹਾੜੀ ਇਲਾਕੇ ਤੇ ਜ਼ਿਆਦਾ ਵਧੀਆ ਲੱਗਦਾ ਨਾ ਇਸ ਟਾਈਮ ਜਾਂ। ਤੇ ਗਰਮੀ ਦਾ ਟਾਈਮ ਹੈਗਾ, ਠੰਡੀ ਜਗ੍ਹਾਹ ਜਾਈਏ ਰਸਤੇ ਚ ਵਧੀਆ ਲੱਗਦਾ ਨਾ ਹਾਂ ਪਹਾੜ ਵੇਖੀਏ ਵਧੀਆ- ਵਧੀਆ, ਡਰ ਵੀ ਲੱਗਦਾ ਖਾਈ ਵੀ ਆਉਂਦੀ ਇੱਕ ਪਾਸੇ। ਪਹਾੜ ਦਾ ਹਾਂ, ਪਹਾੜ ਦਾ ਤੇ ਵਧੀਆ ਲੱਗਦਾ ਵਧੀਆ ਹੋਰ।
ਹਾਂ। ਹੇਮਕੁੰਟ ਸਾਹਿਬ ਮੈਂ ਤੇ ਆਪਣੇ ਵਿਆਹ ਤੋਂ ਪਹਿਲੇ ਹੀ ਗਈ ਆਂ ਦੋ ਵਾਰ। ਹੁਣ ਤੇ ਵਿਆਹ ਤੋਂ ਬਾਅਦ ਤੇ ਬੜਾ ਮੁਸ਼ਕਿਲ ਏ।
ਹਾਂ ਬੱਚਿਆਂ ਨਾਲ ਬੜਾ ਮੁਸ਼ਕਿਲ ਹੋ ਜਾਂਦਾ ਐ ਨਾ, ਨਾਲੇ ਪਹਿਲੇ, ਪਹਿਲੇ ਤੇ ਟਾਈਮ ਇਚ ਕਿੰਨਾ ਬਦਲਿਆ ਹੋਇਆ ਸੀ ਹੁਣ ਅੱਜ ਕੱਲ੍ਹ ਕਿੰਨੀ ਸੁਵਿਧਾ ਹੋ ਗਈ ਏ, ਬੜਾ ਕੁੱਛ ਬਦਲ ਗਿਆ ਉੱਧਰ ਵੀ।
ਹਾਂਜੀ, ਬਹੁਤ ਜ਼ਿਆਦਾ ਚੇਂਜ ਹੋ ਗਿਆ ਟਾਇਮ, ਬੜੀ ਫਾਸਟ ਚੇਂਜ ਹੋ ਰਿਹਾ ਐ।
ਹਾਂ, ਬੜਾ ਅੱਜ ਕੱਲ੍ਹ ਦੇਖੋ ਪਹਿਲੇ ਤੇ ਜਾਂਦੇ ਸੀ ਪੈਦਲ ਯਾਤਰਾ ਕਰਦੇ ਸੀ ਸਾਰੇ। ਅੱਜ ਕੱਲ ਤੇ ਹੁਣ
ਥੋੜਾ ਹੋ ਗਿਆ ਖ
ਹਾਂ, ਖੱਚਰ ਹੋ ਗਏ ਨੇ, ਹੈਲੀਕਾਪਟਰ ਤੱਕ ਯਾਤਰਾ ਜਾਂਦੀ ਏ।
ਹਾਂ, ਹੈਲੀਕਾੋਪਟਰ ਵੀ ਹੋੋਗੇ।
ਉਹ ਵੀ ਸੁਵਿਧਾ ਹੋ ਗਈ ਅੱਗੇ ਸੁਣਨ ਨੂੰ ਆ ਰਿਹਾ, ਉਹ ਵਾਇਰ ਵਾਲੀ ਵੀ ਚੱਲ ਜੇਏਗੀ ਸੁਵਿਧਾ।
ਅੱਛਾ।
ਕੇਬਲ ਵਾਇਰ ਵਾਲਾ ਵੀ ਸੁਣਿਆ ਤੇ ਸੀ ਇੰਨਾ, ਹੁਣ ਬਾਕੀ ਦੇਖੋ ਟਾਈਮ ਤੇ ਲੱਗਦਾ ਏ ਇਹ। ਡਰ ਵੀ ਲੱਗਦਾ ਓਦੇ ਥਾਂ ਓਈ ਓਦੇ ਵਿੱਚ ਤੇ ਜਾਦਾ ਡਰ ਲੱਗਦਾ ਇੱਕ ਖੱਚਰ ਇਚ ਤੇ ਇੱਕ ਓਦੇ ਵਿੱਚ
ਹਾਂਜੀ-ਹਾਂਜੀ, ਹੋਰ?
ਡਰ ਲੱਗਦਾ ਨਾ ਨੀਚੇ ਬਿਲਕੁਲ ਦੇਖ ਨੀ ਸਕਦਾ ਬੰਦਾ ਖਾਈ ਇਚ ਬਿਲਕੁਲ ਓਦੇ ਉੱਤੋਂ ਈ ਜਾਣਾ ਪੈਂਦਾ ਹਾਂ। ਮਤਲਬ ਬੜਾ ਵਧੀਆ ਮਤਲਬ ਕਰਦਾ ਮਨ ਜਾਈਏ ਇੱਕ ਵਾਰ ਜ਼ਰੂਰ ਅਸੀਂ ਤੇ ਇੱਕ ਵਾਰੀ ਗਏ ਦੇ ਆ ਬਸ ਛੋਟੇ ਹੈਗੇ ਸੀ।
ਗਏ ਦੇ ਆ ਮਨ ਕਰਦਾ ਹੁਣ ਵੇਖ-ਵੇਖ ਕੇ ਜਿਵੇਂ ਲਾਈਵ ਵਿੱਚ ਪ੍ਰੋਗਰਾਮ ਆਂਦਾ ਨਾ। ਮਨ ਕਰਦਾ ਜਾਈਏ ਇੱਕ ਵਾਰ ਦਰਸ਼ਨ ਕਰੀਏ ਬੱਚਿਆਂ ਦੇ ਨਾਲ ਤੇ ਹਾਂ। ਦੇਖਿਆ ਸੀ ਮੈਂ ਵੀ ਫੋਟੋਆਂ ਵਧੀਆ ਸਾਰੇ ਹਰ ਕਿਸੇ ਦਰੋਂ ਕੋਈ ਨਾ ਕੋਈ ਹਾਂ ਲੇਟ ਦਾ ਰੁਕਿਆ ਪਤਾ ਨੀ ਸਮਝ ਨੀ ਆ ਪੁੱਛਾਂਗੇ ਆਏਗਾ ਤੇ
ਹਾਂ
ਸੇਵਾ ਆਲੇਆਂ ਨਾਲ ਕੀ ਪਤਾ ਚਲਾ ਗਯਾ ਹੋਏ ਹਾਂ ਕੁਛ ਵੀ ਪਤਾ।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
ਓੱਧਰ ਦਾ ਮਤਲਬ ਅ ਹੈ ਸਵਰਗ ਈ ਹੈਗਾ ਓਧਰ ਜਾ ਕੇ। ਕੇ ਵੀ ਇੱਕਦਮ ਬਰਫ਼ ਆਲੇ ਪਾੜਾਂ
ਹਰਿਆਣਾ
ਹਾਂ ਮੈਂ ਕੈ ਤੇ ਰਈ ਆਂ ਛੋਟੀ ਸੀ ਮਤਲਬ। ਫੋਰਥ-ਫਿਫਥ ਕਲਾਸ ਵਿੱਚ ਹੋਵਾਂਗੀ ਓਸ ਟਾਈਮ ਦੇ ਗਏ ਆ ਮਨ ਕਰਦਾ ਵੇਖਣੇ ਕਿੰਨਾ ਕੁਛ ਬਦਲ ਗਿਆ। ਓਸ ਟਾਈਮ ਤੇ ਪੈਲੇ ਬੰਦੇ ਫੋਟੋਆਂ ਨੀ ਖੇਚ ਸਕਦੇ ਸੀ ਅੱਜ-ਕਲ ਫੋਨ ਹੈਗੇ ਨੇ ਏਨੀ-ਏਨੀ ਫੋਟੋਆਂ ਖੇਚ ਲੈਂਦੇ ਨੇ ਓਧਰ ਦੀ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਹਾਂ ਪੈਲੇ ਦੇ ਟੈਮ ਦਾ ਸਾਨ ਕੀ ਪਤਾ ਅਸੀ ਕੀ ਦੇਖਿਆ। ਦੇਖਿਆ ਕੀ ਨੀ ਦੇਖਿਆ ਨਾਲੇ ਗਏ ਸੀ ਫਿਰ ਦੀਦੀ ਔਰ ਉਹ ਵੀ ਆਪਣਾ ਛੋਟਾ ਬੱਚਾ ਲੈਗੇ ਸੀ। ਓਨਾਂ ਦੀ ਬੇਬੀ ਬਿਮਾਰ ਹੋਗੀ ਸੀ ਓ ਬੜੀ ਦਿੱਕਤ ਹੋਗੀ ਸੀ ਫੇਰ ਤਾਂ ਫੇਰ ਡੱਰ ਲੱਗਦਾ ਛੋਟੇ ਬੱਚੇ ਨਾਲ ਤੇ ਹਾਂ ਆਹੋ ਹਾਂ। ਫੇਰ ਤਾਂ ਡਰ ਲੱਗਦਾ ਨਾ ਬੱਚੇ ਨਾਲ ਛੋ ੇ ਨੇ ਨਾਲ ਤੇ ਜਾਣਾ ਈ ਨਈ ਚਾਇਦਾ ਇੱਕ ਚਾਂਸ ਵੇਖ ਚੁੱਕੇ ਕੇ ਨਾ ਫੇਰ ਬੜਾ ਡਰ ਲੱਗਦਾ ਕਈ ਜਾਣ ਵਾਲੇ ਦੇਖਲੋ ਜਾਂਦੇ ਨੇ ਬ ਵੱਡੀ ਉਮਰਾ ਆਲੇ ਵੀ ਚਲੇ ਜਾਂਦੇ ਨੇ।
ਹੁਣ ਵੀ ਮੈਂ ਨਿਊਜ਼ ਵਿੱਚ ਵੇਖਿਆ ਸੀ ਕਿ ਓ ਮੇਰੀ ਛੋਟੇ ਮਤਲਬ ਟਿਵੰਸ ਨੂੰ ਲੈ ਕੇ ਗਏ ਸੀ ਅਪਣੇ। ਬੱਚਿਆਂ ਨੂੰ ਹਾਂ ਛੇ ਤਿੰਨ ਮੀਨੇ ਤੇ ਕੇ ਪਤਾ ਨੀ ਛੇ ਮੀਨੇ ਦੇ
ਹਾਂ ਦੋ ਜਣੇ ਦੋ ਹੈਗੇ ਸੀ ਪਤਾ ਨੀ ਟਵਿੰਨਸ ਹੈਗੇ ਸੀ ਮੈਂ ਵੀ ਦੇਖੀ ਸੀ ਇਕ ਨਿਊਜ ਟਵਿੰਨਸ ਲੈ ਕੇ ਗਏ ਦੇ ਸੀ ਹਾਂ ਨੱਬੇ ਸਾਲ ਦੀ ਓ ਤੇ ਪੈਦਲ ਯਾਤਰਾ ਕਰ ਰੇ ਦੇਖੋ ਸਾਡੇ ਜੇਆਂ ਕੋਲੋਂ ਨੀ ਹੁੰਦੀ। ਹਿੰਮਤ ਦਿੰਦੇ ਨੇ ਬਾਬਾ ਜੀ ਆਪੇ ਹਾਂ ਸਾਡੇ ਜੇਆਂ ਨੂੰ ਵੀ ਦੇਣ। ਅਸੀਂ ਵੀ ਕਰੀਏ ਯਾਤਰਾ ਹੋ ਕੇ ਆਈਏ ਬੱਚੇ ਵੱਡੇ ਹੋ ਜਾਣ ਫੇਰ
ਬੀ ਪੀ ਲੋ ਹੋ ਜਾਂਦਾ ਬਈ।
ਹਾਂ ਓਧਰ ਜਰਾ ਦਿੱਕਤ ਹੋ ਜਾਂਦੀ ਏ ਨਾ ਹਾਂ ਆਕਸੀਜਨ ਦਾ ਬੜਾ ਹੋ ਜਾਂਦਾ।
ਹੁਣੇ ਪਿੱਛੇ ਜੇ ਦੋ ਸਾਲ ਪੈਲੇ ਪਰਾ ਤੇ ਪਰਜਾਈ ਗਈ ਸੀ ਓ ਪਾਬੀ ਦਾ
ਹਾਂ ਓਨਾਂ ਦੇ ਓ ਫੇਰ ਬਰਫ਼ ਵਾਲੇ ਇਲਾਕੇ ਚ ਗਏ ਸੀ ਫਿਰ ਚੜ੍ਹਨਾ ਹੁੰਦਾ ਚੜਾਈ ਚ ਬੜਾ ਹੋ ਜਾਂਦਾ ਸਾਹ ਚੜ੍ਹਨ ਲੱਗ ਜਾਂਦਾ ਨਾ ਉੱਤੇ ਉੱਤੇ ਧੀਰੇ ਹਜੇ ਤੇ ਧੀਰੇ ਧੀਰੇ ਜਾਂਦਾ ਹਰ ਕੋਈ ਬਸ ਉਹ ਉਚਾਈ ਜਿਵੇਂ ਜਿਵੇਂ ਆਉਂਦੀ ਹੈ ਉਹ ਆਕਸੀਜਨ ਦਾ ਕੱਟਦਾ ਜਾਂਦਾ।
ਅਤੇ ਕੁਛ ਨਾ ਠੰਡ ਬੜੀ ਹੁੰਦੀ ਹੈ ਉੱਧਰ। ਬਰਫੀਲਾ ਇਲਾਕਾ ਨਾ ਅ
ਕਿੰਨਾ ਕਿੰਨਾ ਬਸ ਲੈ ਕੇ ਜਾਣਾ ਪੈਂਦਾ ਓਦਾਂ।
ਪਰ ਜਿਹੜਾ ਇੱਕ ਇੱਕ ਜਗ੍ਹਾ ਤੇ ਉਹ ਰਖਵਾ ਦਿੰਦੇ ਨੇ ਪਤਾ ਨੀ ਗੋਬਿੰਦ ਧਮ ਕੇ ਕਾਟ
ਹਾਂ ਉਹ ਬਸ ਤੁਸੀਂ ਉੱਧਰ ਤੇ ਉੱਧਰ ਤੇ ਬਸ ਆਪਣਾ ਨਹੀ ਲੈ ਜਾ ਸਕਦੇ ਬਸ ਉਹੀ ਹੈ। ਮਤਲਬ ਤੁਸੀਂ ਜਿਹੜਾ ਮੇਨ ਮੇਨ ਲੈਕੇ ਲੈਕੇ ਜਾਣਾ ਉਹੀ ਲੈਜਾ ਸਕਦੇ ਹੋ ਇੱਕ ਦਿਨ ਦਾ ਹੋ ਗਿਆ ਔਰ ਜੋ ਇਸ਼ਨਾਨ ਕਰਨਾ ਹੁੰਦਾ ਦੇ ਵਾਸਤੇ ਜੋ ਚਾਹੀਦਾ ਬਸ ਉਹੀ ਲੈ ਕੇ ਜਾ ਸਕਦੇ ਹੋ।
ਤੇ ਪਹੀਲਾ ਰਿਸ਼ੀਕੇਸ਼ ਰੁਕਦੇ ਨੇ ਰਿਸ਼ੀਕੇਸ਼।
ਹਾਂਜੀ ਹਰਿਦੁਵਰਾ ਸੀ ਤੇ ਸਾਰੇ ਇਕੱਠੇ ਗਏ ਸੀ ਤੇ ਹਰਿਦੁਵਰ ਪਹਿਲੇ ਰੁਕੇ ਸੀ ਨਾ। ਹਰਿਦੁਵਰ ਤੋਂ ਫੇਰ ਮਤਲਬ ਦੀਦੀ ਨੇ ਆਉਣਾ ਸੀ ਫੇਰ ਉੱਧਰੋਂ ਫੇਰ ਮਿਲੇ ਸੀ ਫਿਰ ‍‌‍ਹਾਂ ਰੁਕਦੇ ਤੇ ਰਿਸ਼ੀਕੇਸ਼ ਨੇ ਗੁਰਦੁਆਰਾ ਸਾਹਿਬ ਹੈਗਾ ਹੇਮਕੁੰਟ ਸਾਹਿਬ ਵਾਲਾ‌‍‍‍‍।
ਹਾਂ ਰਿਸ਼ੀਕੇਸ਼ ਫੇਰ ਗੋਬਿੰਦ ਘਾਟ।
ਹਾਂਜੀ, ਹਾਂਜੀ ਹਾਂਜੀ। ਐਵੇਂ ਹੈ ਹੁਣ ਤੇ ਮੈਨੂੰ ਯਾਦ ਵੀ ਨੀ ਹੈਗਾ, ਹਮ। ਗੋਬਿੰਦ ਘਾਟ ਔਰ ਤਾਂਮੇ ਵਿਚ ਥੋੜਾ ਹੈਗਾ ਇਹ ਪਤਾ ਨੀ ਕਿਹੜਾ ਪਹਿਲੇ ਆਉਂਦਾ ਹਾਂ ਉਹੀ
ਉਹ ਥੋੜਾ ਨੀ ਪਤਾ ਮੈਨੂੰ ਵੀ। ਪਹਿਲੇ ਕਿਹੜਾ ਹੈਗੇ, ਹਾਂ ਠੀਕ ਹੈਗੇ ਨੇ ਕਹਦੀ ਉਹ ਨੂ ਵੀ ਹਾਂ ਠੀਕ ਹੈ ਬਸ ਚੱਲਦਾ ਹੀ ਪਿਆ, ਹੁਨ ਪਤਾ ਮਹਿੰਗਾਈ ਹੋ ਗਈ ਬਸ। ਮਹਿੰਗਾਈ ਦਾ ਤੇ ਬਸ ਐਵੇਂ ਹੀ ਚੱਲ ਰਿਹਾ ਬਸ, ਹਾਂ।
ਤੇ ਉਸ ਕਰਕੇ ਨਾ ਹਾਂ, ਤੇ ਲੇਬਰ ਵੀ ਨਖਰੇ ਦਿਖਾ ਰਹੀਏ।
ਲੇਬਰ ਵੀ ਹਾਂ ਆਉਂਦੀ ਨੀ ਉਹ ਉਹਨਾਂ ਲੇਬਰ ਦਾ ਆਉਦਾ ਕੰਮ ਹੋਏ ਨਾ ਉਹਨਾਂ ਨੂੰ ਦੇਣਾ ਪੈਂਦਾ ਵਾ। ਹੋ ਜਾਂਦਾ ਕੰਮ ਕੰਮ ਚਾਏ ਹੋਏ ਨਾ
ਬੰਦੇ ਨੂੰ ਖੁਦ ਨੂੰ ਪੇਮੈਂਟ ਕਿੱਥੋਂ, ਮਿਲੇ ਨਾ ਮਿਲੇ ਉਹਨਾ ਨੂੰ ਚਾਹੀਦਾ।
ਦੇਣੀ ਹੀ ਪੈਂਦੀ, ਇਹ ਦਿੱਕਤ ਹੋ ਜਾਂਦੀ ਹੈ ਬਸ।
ਦੇ ਕੁਝ ਨਹੀਂ ਆਈਓ
ਹਾਂ, ਦਿੱਕਤ ਹੋ ਜਾਂਦੀ ਹੈ
ਹਮ
ਹੋਰ ਲੰਚ ਦੀ ਤਿਆਰੀ ਹੋ ਗਈ ਤੁਹਾਡੀ?
ਲੰਚ ਦੀ ਹਾਂ ਲੰਚ ਦੀ ਤਿਆਰੀ ਹੋ ਗਈ ਹੈ ਰਾਜਮਾਂ ਚੋਲ ਬਣਾ ਲ਼ਏ ਹਾਂ ਅੱਜ ਤੇ ਆਜੋ।
ਅੱਛਾ-ਅੱਛਾ ਵਧੀਆ-ਵਧੀਆ ਜ਼ਰੂਰ ਆਵਾਂਗੇ ਜੀ ਰਾਜਮਾ ਚੋਲ ਖਾਨ, ਬਿਲਕੁਲ ਬਿਲਕੁਲ ਆਵਾਂਗੇ ਹੋਰ ਕੀ
ਤੇ ਦੀਦੀਆਂ ਨੇ ਕਦੋਂ ਆਉਣਾ ਤੁਹਾਡੀ?
ਇੱਕ ਵੱਡੇ ਦੀਦੀ ਦੇ ਕੱਲ ਆ ਰਹੇ ਨੇ ਤੇ ਛੋਟੇ ਵਾਲੇ ਦੀਦੀ ਆ ਆਗੇ ਦੋ ਦਿਨ ਬਾਅਦ, ਹਾਂਜੀ ਉਹ ਆਉਣਗੇ ਹਾਂ ਇਕੱਠੇ ਘੁੰਮਣ ਜਾਵਾਂਗੇ ਨੇੜੇ ਤੇੜੇ ਜਿਵੇਂ ਵਾਟਰ ਪਾਰਕ ਹੋ ਗਿਆ ਚਲੇ ਜਾਾਂਗੇ ਦੇਖਾਂਗੇ। ਕਿਉਂਕਿ ਬੱਚੇ ਬੱਚਿਆਂ ਨੂੰ ਸ਼ੌਕ ਆਉਂਦਾ ਨਾ ਬੱਚਿਆਂ ਨੂੰ ਆਉਂਦਾ ਜਾਈਏ ਮਾਮੇ ਘਰ ਆਏਆ ਨਾਨਕੇ ਆਏਆ ਘੁੰਮ ਕੇ ਉਹਨੇ ਉੱਧਰ ਬੱਚੇ ਗਏ ਨੇ ਉਹ ਵੀ ਕਹਿਣਗੇ ਕਿੱਧਰ-ਕਿੱਧਰ ਜਾਈਏ ਜੋ ਵੀ ਨੇੜੇ ਹੋਏਗਾ। ਆਹੋ ਨਏ-ਨਏ ਬਣ ਗਏ ਨਾ ਓਧਰ। ਹਾਂ, ਨਵੇਂ ਵੀ ਤੇ ਬਣੇ ਨੇ ਓਧਰ ਨਵੀਂ ਚੀਜ਼ਾਂ ਕਈ ਖੁੱਲ ਗੀਆ ਨੇ ਉਸ ਸਾਈਡ।
ਹਾਂ, ਐਧਰ ਤੇ ਹੁਣ ਹਲਦੀਰਾਮ ਵੀ ਹੋ ਗਿਐ।
ਹਾਂ, ਮੈਕਡੀ ਵੀ ਹੋ ਗਿਐ ਕਈ ਚੀਜ਼ਾਂ
ਆਂ, ਆਜ ਬੱਚੇ ਸ਼ੋਰ ਮਚਾ ਰੇਣ ਜ਼ੂਡੀਓ ਜਾਨੈ।
ਅੱਛਾ, ਚਲੋ ਵਧੀਐ ਹੋਰ ਕੀ ਕੌਮ ਫੇਰ ਆਣਗੇ। ਜਾਇਆ ਵੇਖੋ ਸ਼ਾਮੀ ਜਾਂਦੈ ਹਾਂ, ਸ਼ਾਮੀ ਜਾਇਆ ਜਾਂਦ ਹਾਂ ਸਹੀ ਗੱਲ ਏ, ਬਾਦ ਚ ਟੈਮ ਮਿਲੇ ਨਾ ਮਿਲੇ।
ਸੁਣੋ ਹੂਨੇ ਤੇ ਖਰਚਾ ਕੀਤਾ ਵਿਆਹ ਤੇ ਪੈਣ ਦਾ ਵਿਆਹ ਸੀ। ਤੇ ਹੁਣ ਬੱਚਿਆਂ ਨੇ ਫੇਰ ਖਰਚਾ ਕਰਵਾਣਾ ਦੇ।
ਓ ਨਾਨਕੇ ਆਏ ਨੇ ਤੇ ਚਾਈਦੈ ਓਹਨਾਂ ਨੂੰ ਤੇ ਨਾਨ ਕੇ ਕੋਛ ਲੈ ਕੇ ਜਾਣਾ ਨੀ ਓਹਨਾਂ ਨੇ, ਨਾਨੀ ਘਰ ਆਏ ਆ ਸ਼ੋਪਿੰਗ ਕਰ
ਤੇ ਮੰਮੀ ਨੇ ਕੈ ਤੈ ਬਈ ਨਾਨੀ ਜੀ ਹੋਨ ਕਰਾਓ ਬਈ ਅਪਣੇ ਦੋਤਰੇ-ਦੋਤਰੀਆਂ ਨੂੰ ਸ਼ੋਪਿੰਗ। ਹੋਰ
ਕੇ ਨਾਨਕੇ ਮੌਜ ਮਾਰਨ ਆਏ ਨੇ ਕਰਾਣਗੇ ਹੋਣ ਨਾਨਕੇ
ਬੜਾ ਕੈੰਦੇ ਓ ਆਏ ਨੀ ਆਏ ਨੀ ਹੁਣ ਆ ਗਿਆ ਹੁਣ ਕਰੋ ਖਰਚਾ।
ਹੋਣ ਸੰਭਾਲੋ, ਹੋਣ ਸੰਭਾਲੋ ਅਪਣੇ ਬੱਚਿਆਂ ਨੂੰ। ਦੋਹਤਰੇਆਂ ਨੂੰ ਦੋਹਤਰੀਆਂ ਨੂੰ, ਐਹੀ ਰੌਣਕ ਹੋੰਦੀ ਏ, ਦੇਖੋ ਬੱਚਿਆਂ ਨਾਲ ਈ। ਬੱਚਿਆਂ ਨਾਲ ਰੌਣਕ ਵੀ ਹੈਗੀ ਏ ਦੇਖੋ।
ਜਿੱਦੀ ਬੜੇ ਨੇ ਜੋ ਚੀਜ਼ ਲੈਣੀ ਏ, ਓਨਾ ਨੇ ਲੈ ਕੇ ਰੈਣੀ ਏ।
ਜੇਦ ਤੇ ਕਰਦੇ ਨੇ ਬਸ। ਐਹ ਟਾਈਮ ਹੀ ਹੈਗੈ, ਵੇਖ ਲੋ ਬਚਪਨ ਤੋਂ ਯਾਦ ਆਂਦਾ ਈ, ਏ ਅਸੀਂ ਵੱਡੇ ਹੋ ਗੇਆ ਅਸੀਂ ਕੈੰਦੇ ਆ ਬਚ ਪਨ ਏਚ ਚਲੇ ਜਾਈਏ।
ਹੂੰ, ਸਾਡਾ ਟਾਈਮ ਕੀ ਸੀ
ਆਹ, ਸਾਡੇ ਟਾਈਮ ਤੇ ਕੁਛ ਇੰਨਾ ਹੁੰਦਾ ਨੀ ਸੀ‌‌, ਸਾਰੇ ਕੱਠ ਠੇ ਹੋੰਦੇ ਸੀ, ਉੱਪਰ ਸੋ ਜਾਣਾ ਛੱਤਾਂ ਤੇ ਸੋਣਾ।
ਕਿਆ ਮਜ਼ਾ ਆੰਦਾ ਸੀ ਸਵੇਰੇ
ਆਂ, ਕੂਲਰ ਦੀ ਲੋੜ ਨੀ। ਹਾਂ, ਗੁਰਦੁਆਰੇ ਦੀ ਆਵਾਜ਼ ਜਾਣੀ ਉਧਰੋਂ ਨੇੜੇ ਔੰਦਾ ਸੀ, ਓਹ ਬੜਾ ਮਤਲਬ ਵਧੀਆ ਸਮਾਂ ਸੀ। ਓਹ
ਹਾਂ, ਤੇ ਹੁਣ ਕੋਈ ਛੱਤਾ ਤੇ ਸੋ ਵੀ ਨੀ ਸਕਦਾ।
ਹਾਂਜੀ, ਨਹੀਂ ਸੋਹ ਸਕਦੇ। ਹੁਣ ਤੇ ਏਸੀ ਦਾ ਜ਼ਮਾਨਾ ਏ। ਪੈਲੇ ਹਾਂ। ਸਾਰੇ ਏਸੀ ਦੇ ਹਿੱਲੇ ਹੋਏ ਨੇ। ਏਸੀ ਏਚ ਸੋਣੈ, ਨਾਨਕੇ ਵੀ ਏਸੀ ਹੋਣੇ ਚਾਈਦੇ ਨੇ।
ਤੇ ਪਿੱਛੇ ਜੀ ਆਹੋ ਪਿੱਛੇ ਜੀ ਆਪਾਂ ਲਾਈਟ ਗਈ ਏਸੀ ਬੰਦ ਹੋ ਗਿਆ, ਉੱਪਰ ਛੱਤ ਤੇ ਗਏ ਮੇਰਾ ਕਾਕਾ ਛੱਤ ਵੇਖ ਕੇ ਡਰੇ। ਨਾ ਓਹ ਡਰੇ ਬਈ ਉੱਤੇ ਐ ਕੀ ਹੈਗਾ ਵੇ।
ਕਦੀ ਸੁੱਤੇ ਨੀ ਨਾ ਫੇਰ ਹੋ ਜਾਂਦੈ ਓਹਦੇ ਚ ਹਾਂ। ਚਲੋ ਜੀ, ਕਰਾਂਗੇ ਫੇਰ ਤੁਆਨੂੰ ਕੋਲ, ਕਰਨਾ ਤੁਸੀਂ ਹਾਂਜੀ। ਚੰਗਾ ਲੱਗਿਆ ਗੱਲ ਕਰਕੇ ਤੁਐਡੇ ਨਾਲ। ਠੀਕ ਏ ਜੀ, ਹਾਂਜੀ-ਹਾਂਜੀ, ਠੀਕ ਏ ਸਤ ਸ਼੍ਰੀ
ਓਕੇ, ਸਾ ਸ੍ਰੀ ਕਾ।